ਹਲੋ।
ਸਸੀ ਕਾਲ ਜੀ।
ਸ਼ਸ਼੍ਰੀ ਕਾਲ ਜੀ।
ਹੋਰ ਕਿਸ ਤਰਾਂ ਓਂ।
ਬਸ ਵਦੀਆ ਤੁਸੀ ਸੁਨਾਓ
ਬਸ ਵਦੀਆ ਹੋਰ ਦੱਸੋ, ਕੀ ਬੋਲ ਰਏ ਓ ਕੀ ਚੱਲਦਾ ਪੇਆ
ਕੁਛ ਨੀ ਬਸ ਬੈਠੇਆਂ।
ਅੱਛਾ, ਚਲੋ
ਬਾਈ ਕਰਕੇ ਗਈ ਹੂਣੀ ਕੰਮ, ਬਸ
ਚਲੋ ਵਦੀਆ ਨਾ, ਬਸ ਵਦੀਆ ਏਕਦਮ ਏਸ ਤਰਾਂ ਈ ਮੈਂ ਬਾਰ ਗਈ ਸੀ ਘੁੰਮਨ ਨੂੰ ਤੇ ਓਥੇ ਏਨਾ ਅਨਹਾਏਜਿਨ ਇੱਕ ਵੋਸ਼ਰੂਮ ਸੀਗਾ, ਹੈ ਕਿ ਨੀ ਮਤਲਬ ਜੰਮੂ ਕਸ਼ਮੀਰ ਮੈਂ ਗਈ ਸੀ ਘੁੰਮਨ ਨੂੰ ਤੇ ਓਥੇ ਦੇ ਵੋਸ਼ਰੂਮ ਬਿਲਕੁਲ ਸਾਫ ਸੁਥੱਰੇ ਨੇ, ਗਵਰਮੈਂਟ ਏਨੇ ਮਤਲਬ ਬਿਲਕੁਲ ਵੀ ਇਸਦੇ ਉੱਤੇ ਐਕਸ਼ਨ ਲੈਣਾ ਬੰਦ ਈ ਕਰ ਦਿੱਤਾ ਏ ਕਿ ਕਿਵੇਂ ਵੋਸ਼ਰੂਮ ਕਲੀਨ ਹੋਨੇ ਚਾਈਦੇ ਨੇ।
ਐਕਚਲੀ ਕਿਵੇਂ ਨਾ ਓ ਗੋਰਮਟ ਦਾ ਚਲੋ ਠੀਕ ਏ ਓ ਨਈ ਕਰਦੇ, ਬਟ ਜੇੜ ਪਬ ਓਨਾਂ ਨੂੰ ਵੀ ਯੂਜ ਕਰਨ ਦਾ ਕੁਛ ਹੈਈ ਨੀ ਓਵੀ ਪਾਨੀ ਨੀ ਪਾਂਦੇ। ਜਾਂਦੇ ਓ ਵੀ ਓ ਪਬਲਿਕ ਦੀ ਵੀ ਗ਼ਲਤੀ ਏ ਨਾ ਬੋਤ ਸਾਰੇ ਕਾਫੀ ਸਾਰੀ ਤੁਸੀ ਵੋਸ਼ਰੂਮ ਯੂਜ ਕਰ ਰੇ ਓ, ਤਾਂ ਘੱਟੋ ਘੱਟ ਉਸਨੂੰ ਫਲੈਸ਼ ਕਰੋ ਤੁਸੀ ਯੇ ਬਟੱ ਹੁਨ ਹਰ ਟੈਮ ਓ ਏਦਾਂ ਹੁੰਦਾ ਨਾ ਹਰ ਟੈਮ ਇਸਨੂੰ ਗੋਰਮੈਂਟ ਨੂੰ ਬੋਲਨਾ ਠੀਕ ਨੀ ਹੁੰਦੈ। ਓ ਬੋਲਦਾ ਸਾਡਾ ਕੰਮ, ਸਾਡਾ ਕੰਮ ਏ ਬਨਾ ਕੇ ਦੇਨਾ ਬਟ ਯੂਜ ਤੁਸੀ ਕਰ ਰੇਓ ਤਾ ਤੁਸੀ
ਲੇ, ਲੇਕਿਨ ਦੇਖੋ ਜੀ। ਅ ਜਿੱਦਾ ਈ ਅਸੀ ਐਂਟਰ ਕਰਦੇ ਕੋਈ ਵੀ ਟੂਰਿਸ ਪਲੇਸ ਦੇ ਉਤੇ ਉਥੇ ਤਾ ਓ ਟੈਕਸ ਮੰਗਦੇ ਨੇ ਠੀਕ ਏ, ਗਵਰਮੈਂਟ ਟੈਕਸ ਲੈਂਦੀ ਐ। ਤੇ ਜੇ ਟੈਕਸ ਲੈਂਦੀ ਏ ਤੇ ਵੋਸ਼ਰੂਮ ਵੀ ਕਲੀਨ ਕਰਨ ਦਾ ਕੰਮ ਗਵਰਮੈਂਟ ਦਾ ਐ ਨਾ-
ਹਾਂ ਓ ਤਾਂ ਹੈ, ਓਥੇ ਓ ਬਾਈ ਹੋਨੀ ਚਾਹੀਦੀ ਏ। ਓਥੇ ਬਾਈ ਹੋਣੀ ਚਾਈਦੀ ਓਨਾਂ ਦੀ ਗੋਰਮੈਂਟ ਦੀ ਜਿੱਥੇ ਜਾਨੂ ਪੋਤ ਓਨਾਂ ਨੂੰ ਪਤਾ ਹੋਣਾ ਚਾਈਦਾ ਨਾ ਇੱਥੇ ਹੁਨ ਇੰਨੇ ਦੇ ਸਾਰੇ ਤ ਤੁਸੀ ਏਕ ਬਾਈ ਉੱਥੇ ਕੰਟੀਨਿਯੁ ਉਧਰ ਚਈਦੀ, ਚਈਦੀ ਐ। ਕਲੀਨ ਕਰਨੇ ਵਾਸਤੇ, ਹਰ ਥੋੜੀ, ਥੋੜੀ ਦੇਰ ਬਾਦ, ਹਾਂਜੀ। ਓ ਤਾ ਐ, ਤੁਸੀ ਓਥੇ ਕੰਪਲੀਟ ਕਰਨੀ ਸੀ ਫੇਰ
ਓਥੇ ਕੰਪਲੇਂਨ ਕਰਨ ਨੂੰ ਕੋਈ ਸੀਗਾ ਨੀ, ਦੇਖੋ ਅਨਹਈਜੀਨਿਕ ਓ ਓਰ ਏਕ ਟੂਰਿਸ ਪਲੇਸ, ਲੋਕੀ ਕੀ ਕਰਦੇ ਕੁਛ ਵੀ ਖਾਂਦੇ ਕਿੱਥੇ ਵੀ ਸਿਟ ਦਿੰਦੇ ਰੈਫਲ ਇੰਨਾ ਮਤਲਬ ਨਾਲ ਦੇ ਨਾਲ ਈ ਇੰਨਾ ਖਲਾ ਬ ਔਰ ਸਮਝੋ ਕਿ ਉੱਥੇ ਈ ਬਰਫ਼ ਐ, ਠੀਕ ਐ ਔਰ ਉੱਥੇ ਈ ਜਿਹੜੇ ਖੱੱਚਰ ਚਲਾ ਰਹੇ ਨੇ, ਜਿਹੜੇ ਇਹ ਸਭ ਚਲਾ ਰਹੇ ਨੇ, ਉਹਨਾਂ ਦੀ ਪੋ ਟੀਆਂ ਵੀ ਉਹੀ ਬਰਫ਼ ਵਿੱਚ ਪਈਆਂ ਹੋਈਆਂ। ਮਤਲਬ ਕੋਈ ਕਲੀਨਿੰਗ ਲੈਸ ਨਹੀਂ ਐ।
ਹਾਂ ਕੀ ਵੇ, ਅੱਛਾ ਮੈਂ ਤੇ ਹੁਨ ਤੱਕ ਗਈ ਨੀ ਆ, ਤੁਸੀਂ ਹੁਨ ਮੈਨੂੰ ਬੋਲ ਦਿੱਤਾ ਤ ਹੁਨ ਤਾਂ ਮੇਰਾ ਮਨ ਵੀ ਨੀ ਕਰਨਾ।
ਨਈ ਨੀ ਉਹੀ ਹੈ ਅਸੀਂ ਦੇਖ ਦੇਖ ਕਿ ਈ ਲੋਕ ਕਿ, ਬਰਫ਼ ਵਿੱਚ ਖੇ ਰਹੇ ਨੇ ਜੰਮੂ ਕਸ਼ਮੀਰ ਜਾ ਕੇ ਜੀ ਫੋਟੋਆਂ ਪਾ ਰਹੇ ਨੇ। ਲੇਕਿਨ ਉਹ ਬਰਫ਼ ਵਿੱਚ ਕੀ ਹੈ ਉਹ ਵੀ ਤੇ ਦੇਖ
ਸਹੀ ਗੱਲ ਐ। ਗੰਦਗੀ ਗੰਦਗੀ ਸਹੀ ਗੱਲ ਉਹ ਤੋ, ਉਏ ਐਵ ਐਵੇਂ ਹੁੰਦਾ ਨਾ ਜੋ ਵੀਡੀਓ ਚ ਦੇਖਦਾ ਨਈ ਏ, ਜੋ ਸਾਹਮਣੇ ਜਾਏ ਤਾਂ ਪਤਾ ਚੱਲਦਾ ਕੀ ਐ ਕੀ ਨਹੀਂ।
ਓਹੀ, ਓਹੀ, ਓਹੀ ਤੇ ਇੰਨੀ ਗੰਦਗੀ ਦੇਖ ਕੇ ਐਵੇਂ ਮੇਰਾ ਤੇ ਮਨ ਐਵੇਂ ਹੋਇਆ ਕਿ ਦੁਬਾਰਾ ਕਦੀ ਨੀ ਆਨਾ, ਨਾਲੇ ਟ੍ਰੈਫਿਕ ਜਾਮ ਇੰਨਾ ਕਿ ਅੱਧਾ-ਅੱਧਾ ਘੰਟਾ ਟ੍ਰੈਫਿਕ ਜਾ
ਉੱਥੇ ਤੋਂ ਹੁਨ ਕਿਸ ਤਰਾ ਦੇਖੋ ਨਾ ਗਰਦੀ ਛੁੱਟੀਆਂ ਦਾ ਸੀਜ਼ਨ ਹੁੰਦਾਏ, ਸੀਜ਼ਨ ਦੇ ਵਿੱਚ ਤੋ ਜਾਓਗੇ ਤੋ ਤੁਹਾਨੂੰ ਟ੍ਰੈਫਿਕ ਤੋਂ ਮਿਲਨਾ ਈ ਐ। ਔਰ ਏਕ ਤੋਂ ਪਹਿਲੇ ਕਿਵੇਂ ਉਹ ਛੋਟੇ-ਛੋਟੇ ਜੇ ਰਾਸਤੇ ਹੁੰਦੇ ਉਹਨਾਂ ਦੇ। ਪਹਾੜੀ ਦੇ ਇਲਾਕੇ ਦੇ, ਛੋਟੇ, ਅਰਰ ਛੋਟੇ-ਛੋਟੇ ਜੇ ਰਾਸਤੇ ਹੋ ਗਏ ਹੋਤੇ ਨਾ ਉੱਥੇ। ਹੁਨ ਤੁਸੀਂ ਹੇਮਕੁੰਟ ਸਾਹਿਬ ਗਏ ਹੋ।
ਹਾਂਜੀ, ਹਾਂਜੀ-ਹਾਂਜੀ।
ਉੱਥੇ ਤੁਸੀਂ ਦੇਖ ਲੋ ਹੁਨ ਕਿੰਨਾ ਛੋਟੇ-ਛੋਟੇ ਰਾਹਏ ਨੇ ਉੱਥੇ, ਇੱਕ ਗੱਡੀ ਕਰੱਨਾ ਈ ਬੜਾ ਮੁਸ਼
ਉਹ ਤੇ ਫਿਰ ਵੀ ਟ੍ਰੈਕਿੰਗ ਕਰਕੇ ਜਾਨਾਏ, ਚਲ ਕੇ ਜਾਨਾਏ, ਤੇ ਉਹ ਰਾ ਸੇ ਹੈਗੇ, ਇੱਥੇ ਤੇ ਕਾਰਾਂ ਤੱਕ ਉੱਤੇੇ ਤੱਕ ਜਾਂਨੀਆਂ ਲੇਕਿਨ ਏ ਹੈ ਕਿ ਰੋਡ ਕ ਸੈਕਸ਼ਨ ਸਈ ਹੋ ਰਿਹਾ। ਲੇਕਿਨ ਵਾਸ਼ ਹੁਨ ਜਿਹੜੇ ਹੈ ਉਹ ਅਨਕਲੀਨੀ, ਅਨ, ਮਤਲਬ ਏਨਾ ਹਾਈ ਜਿਨਕ ਵੀ ਨੀ ਐ ਕਿ ਬੰਦਾ ਵਾਸ਼ਰੂਮ ਜਾ ਕੇ ਆਏਗਾ ਉੱਥੇ ਪਾਨੀ ਨਹੀਂ ਐ। ਤੇ ਤੁਸੀਂ ਮੇ